ਜੀ ਸਸ਼ਰੀਕਾਲ।
ਸਸਰੀਕਾਲ ਜੀ। ਤੁਸੀਂ ਦੱਸੋ ਕਿਵੇਂ ਓ?
ਵਧੀਆ ਜੀ ਤੁਸੀਂ ਦੱਸੋ?
ਵਧੀਆ ਠੀਕ ਹਾਂਜੀ।
ਠੀਕ ਐ, ਹੋਰ ਫੈਮਲੀ ਕਿੱਦਾਂ
ਫੈਮਲੀ ਵਧੀਆ ਠੀਕ ਠਾਕ।
ਓਕੇ ਹੋਰ ਕੀ ਕਰਦੇ ਸੀ।
ਕੁਛ ਨੀਂ। ਬੈਠੇ ਸੀ।
ਅੱਛਾ ਫ੍ਰੀ ਸੀ।
ਹਾਂਜੀ ਤਿਆਰ ਹੋਈ ਜਾਂਦੇ ਸੀ ਕਿਸੇ ਦੇ
ਹੌਲੀ ਹੌਲੀ ਅੱਛਾ ਕਿੱਥੇ ਜਾਣ ਲਈ
ਅਸੀਂ ਕਿਸੇ ਦੀ ਮੈਰਿਜ 'ਤੇ ਜਾਣੈ।
ਅੱਛਾ ਠੀਕ ਐ। ਅੱਜ ਕੀ ਫੰਕਸ਼ਨ ਆ।
ਅੱਜ ਉਹਨਾਂ ਦੇ ਬੈਂਗਲਸ ਲੜਕੀ ਦੀ ਹਾਂਜੀ।
ਠੀਕ ਐ। ਅੱਛਾ ਲੜਕੀ ਦੀ ਮੈਰਿਜ ਆ।
ਹਾਂਜੀ।
ਠੀਕ ਐ ਅੱਛਾ। ਹੋਰ
ਉੱਥੇ ਫਿਰ ਜਾ ਕੇ ਆਉਣਾ। ਗੁੜੀਆਂ ਨੂੰ ਵੀ ਲੈ ਕੇ ਜਾਣਾ, ਹਾਂਜੀ।
ਏਦੇ ਚ ਮ ਮਤਲਬ ਤੁਸੀਂ ਬੈਂਗਲਸ ਵੀ ਲੈ ਕੇ ਜਾਨੇ ਓ ਘਰੋਂ ਯਾਂ ਓਥੇ
ਹਾਂਜੀ ਘਰੋਂ ਵੀ ਲੈ ਜਾਈਦਾ ਫਰੈਂਡ ਦੇਈ ਸ਼ਾਦੀ ਹੋਵੇ ਬੱਚੇ ਲੈ ਜਾਂਦੇ ਫਿਰ। ਫਰੈਂਡ- ਫਰੈਂਡ ਵਾਸਤੇ ਬੈਂਗਲਸ, ਹਾਂਜੀ।
ਹਾਂਜੀ। ਠੀਕ ਐ।
ਫਿਰ ਉੱਥੇ ਕਰਦੇ ਆ ਬੱਚੇ ਏਕ ਦੂਜੀ ਦੀ ਬੈਂਗਲਸ ਪਾਉਂਦੇ ਆ ਲੜਕੀਆ ਦੇ, ਹਾਂਜੀ।
ਅੱਛਾ ਫਿਰ ਹਜੇ ਬੈਂਗਲ ਸੈਰੇਮਨੀ ਆ ਫਿਰ ਮੈਰਿਜ ਤਾਂ ਹਜੇ ਰੁਕ ਕੇ ਹੋਊਗੀ ਹਨਾ। ਕਿੰਨੇ ਦਿਨਾਂ ਤੋਂ ਬਾਅਦ?
ਤਿੰਨਾਂ-ਚਾਰਾਂ ਦਿਨਾਂ ਬਾਅਦ ਯਾਨੀ ਕਿ ਮੈਰਿਜ ਸ਼ੁਰੂ ਹੋ ਜਾਣੀ ਐ। ਕੜਾਈ ਚੜ੍ਹ ਜਾਨੀ ਆ ਮਿਠਿਆਈ ਬਨਦੀ ਐ। ਹਾਂਜੀ।
ਅੱਛਾ। ਪਜਾਬ ਦੀ ਤਾਂ ਵਧੀਆ ਏ ਬੜੇ ਸੋਣੇ ਤਰੀਕੇ ਨਾਲ ਮੈਰਿਜ ਕੀਤੀ ਜਾਂਦੀ ਆ। ਘੱਟੋ-ਘੱਟ ਹਫ਼ਤੇ ਅੰਗੂ ਮੈਰਿਜ ਦੇ ਫੰਕਸ਼ਨ ਮਨਾਏ ਜਾਂਦੇ ਆ ਪੰਜਾਬ ਚ ਤਾਂ।
ਹਾਂਜੀ ਫਿਰ ਉਸ ਤੋਂ ਬਾਅਦ
ਕਲਚਰ ਏ ਤੌਰ ਤਰੀਕੇ ਨਾਲ ਕਰਦੇ ਆ।
ਹਾਂਜੀ ਮਤਲਬ ਕਿ ਕੜਾਈ ਚੜ੍ਹ ਜਾਂਦੀ ਫਿਰ ਘਰੇ ਮਠਿਆਈ ਤਿਆਰ ਕਰਦੇ ਆ।
ਅੱਛਾ।
ਹਾਂਜੀ ਲੱਡੂ, ਗੁਲਾਬ ਜਾਮੁਨ, ਰਸਗੁੱਲੇ ਸਭ ਘਰੇ ਈ ਪਿੰਡਾਂ ਚ ਤਿਆਰ ਕਰਦੇ ਨੇ।
ਠੀ
ਫਿਰ ਉਸ ਤੋਂ ਬਾਅਦ ਮੈਂਅਦੀ ਆ ਜਾਂਦਾ, ਤੇਲ ਆ ਜਾਂਦਾ। ਤੇਲ ਲਗਾਉਣਾ ਲੜਕੀ ਕੇ
ਸ਼ਾਮ ਨੂੰ ਏਹੀ ਰਸਮ ਹੁੰਦੀ ਐ। ਹਾਂਜੀ, ਫਿਰ ਇਸ ਤੋਂ
ਦੇ ਹੋਣੇ ਆ, ਹਨਾ।
ਹਾਂਜੀ। ਹਲਦੀ ਦੀ ਰਸਮ ਹੁੰਦੀ ਆ, ਵੀ ਮੈਂ ਜਿੱਦਨ ਮੈਂ ਨੰਦ ਕਾਰਜ ਹੁੰਦੇ ਲੜਕੀ ਦੇ ਉਸ ਦਿਨ ਸਵੇਰੋਂ ਹੁੰਦੀ ਏ।
ਠੀਕ ਐ। ਹਾਂਜੀ, ਮੈਂ ਵੀ- ਮੈਂ ਵੀ ਇੱਕ ਮੈਰਿਜ ਤੇ ਗਈ ਸੀਗੀ, ਓ ਵ-ਵੈਸੇ ਤਾਂ ਅਸੀਂ ਚਲੋ ਘੱਟ ਈ ਜਾਂਨੇ ਆਂ ਮੰਮੀ ਹੋਣੀ ਜਾਦਾ ਜਾਂਦੇ ਆ। ਮੈਂ ਗਈ ਸੀਗੀ ਆਪਦੀ ਫਰੈਂਡ ਦੀ ਮੈਰਿਜ, ਫਰੈਂਡ ਦੀ ਸਿਸਟਰ ਦੀ ਮੈਰਿਜ ਸੀ। ਓ ਸਾਰੀ ਮੈਂ ਅਟੈਂਡ ਕੀਤੀ ਸਾਰੇ ਫੰਕਸ਼ਨਸ ਦੇਖੇ ਉੱਥੇ ਵੀ ਏਦਾਂ ਈ ਸਾਰੇ ਓਨਾਂ ਨੇ ਆਪਦੇ ਤਾਂ ਜੋ ਵੀ ਤੌਰ ਤਰੀਕੇ ਸੀ ਓ ਓਦੇ ਨਾਲ ਮੈਰਿਜ ਕੀਤੀ ਪਜਾਬੀ। ਤੇ ਫੇਰ ਉਨਾਂ ਨੇ ਵੀ ਹਲਦੀ ਦਾ ਪ੍ਰੋਗਰਾਮ ਕੀਤਾ ਉਸ ਤੋਂ ਬਾਅਦ ਰਾਤ ਨੂੰ ਜਾਗੋ ਸੀਗੀ ਉਨਾਂ ਦੇ, ਜਾਗੋ ਵੀ ਬੋਤ ਸੋਣੀ ਤਿਆਰ ਕੀਤੀ ਹੋਈ ਸੀਗੀ।
ਹਾਂਜੀ ਜਾਗੋ, ਨਾਨਕੇ ਜਾਗੋ ਕੱਢਦੇ ਫਿਰ, ਬੋਲੀਆਂ ਪਾਉਂਦੇ ਇੱਕ ਦੂਜੇ ਤੇ, ਬਹੁ ਵਧੀਆ ਇੰਜੋਏ ਹੁੰਦਾ।
ਹਾਂਜੀ।
ਕੋਈ ਦੁਸਰਾ ਮਸਾਲਾ ਨੀ ਇਹ ਚ ਕੀਤਾ ਜਾਂਦਾ ਗਾ।
ਠੀਕ ਏ।
ਹਾਂਜੀ। ਜਾਗੋ ਕੱਢਦੇ ਫਿਰ ਸ਼ਾਮ ਨੂੰ ਰਾਤ ਨੂੰ ਜਾਗੋ ਕੱਢੀ ਦੀ ਆ। ਫਿਰ ਘਰਾਂ ਚ ਵੀ ਜਾਗੋ ਲੈ ਕੇ ਜਾਈ ਦਾ, ਫਿਰ ਉ ਸ਼ਗਨ ਵਗੈਰਾ ਵੀ ਦਿੰਦੇ ਆ।
ਅੱਛਾ।
ਹਾਂਜੀ।
ਠੀਕ ਏ।
ਨਾਨਕੇ ਜਦੋਂ ਘਰਾਂ ਚ ਜਾਂਦੇ ਜਾਗੋ ਲੈ ਕੇ ਉਨੂੰ ਸ਼ਗਨ ਵੀ ਦਿੱਤਾ ਜਾਂਦਾ ਸਾਡੇ ਰਿਵਾਜ਼ ਦੇਤਾ।
ਹੂੰ ਠੀਕ ਏ। ਛੱਜ ਵਗੈਰਾ ਵੀ ਪਾਂਦੇ ਹੁੰਦੇ ਆ ਜਾਗੋ ਚ ਨਾਨਕੇ।
ਹਾਂਜੀ-ਹਾਂਜੀ, ਛੱਜ ਵੀ ਮਿਲਦਾ ਉ ਫਿਰ ਜਾਗੋ ਕੱਢ ਕੇ ਉਦੋਂ ਬਾਅਦ 'ਚ ਨਾਨਕੇ ਘਰੇ ਆ ਕੇ ਜਦੋਂ ਨੱਚਦੇ ਉਦੋਂ ਛੱਜ ਭੰਨ ਦਿੰਦੇ ਆ।
ਠੀਕ ਐ।
ਉਸ ਤੋਂ ਬਾਅਦ ਨੰਦ ਕਾਰ ਜ ਦਾ ਦਿਨ ਚੱਲ ਪੈਂਦਾ, ਫਿਰ ਗੁੜੀਆਂ ਨੂੰ ਪੈਲੇਸ ਲੈ ਕੇ ਜਾਈਦਾ। ਆਨੰਦ ਕਾਰਜ ਹੁੰਦੇ ਆ। ਫਿਰ ਗੁੜੀਆਂ ਨੂੰ ਤੋਰ ਦਈਦਾ।
ਫਿਰ, ਅਗਲੇ ਦਿਨ ਵੀ ਸਾਡੇ ਜਣੀ ਕੀ ਵਧੀਆ ਪ੍ਰੋਗਰਾਮ ਚੱਲਦਾ ਫਿਰ ਜਿਵੇਂ ਕਿ ਲੜਕੇ ਲੜਕੇ ਆਲਿਆ ਦੇ ਪੇਲਾ ਵਿਆਹ ਜਾ ਲੜਕੀ ਆਲਿਆਂ ਦੇ ਪਹਿਲਾਂ ਵਿਆਹ। ਉਹਨਾਂ ਨੇ ਨਾਨਕਿਆਂ ਲਈ ਰੋਟੀ ਕਰਦੇ ਆ, ਸਪੈਸ਼ਲ। ਚਿਕਨ ਨਾਲ ਰੋਟੀ ਕਰਦੇ ਆ 'ਨਾਨਕਾ ਰੋਟੀ, ਉਸਨੂੰ ਸਾਡੇ ਇੱਧਰ ਕਹਿ ਦਿੰਦੇ ਆ, ਨਾਨਕਾ ਰੋਟੀ।
ਅੱਛਾ।
ਹਾਂਜੀ, ਚਿਕਨ ਬਣਾਉਂਦੇ ਫਿਰ।
ਉਹੀ ਹੈ ਤਾਂ ਹੀ ਹਨਾ ਘੱਟੋ- ਘੱਟ ਚਾਰ-ਪੰਜ ਦਿਨ ਦੀ ਮੈਰਿਜ ਕਹਿੰਦੇ ਆ ਵੀ ਪੰਜਾਬ ਚ, ਹੁੰਦੀ ਆ।
ਹਾਂਜੀ।
ਸਾਰੇ ਕਿਉਂਕਿ, ਹਰੇਕ ਫੰਕਸ਼ਨ ਇੱਥੇ ਕੀਤਾ ਜਾਂਦਾ ਏ ਵੀ।
ਹਾਂਜੀ।
ਠੀਕ ਏ।
ਫਿਰ, ਜਿਵੇਂ ਜਾਗੋ ਹੁੰਦੀ ਆ ਉਸ ਦਿਨ ਕੁੜੀਆਂ ਘੱਗਰੇ ਪਾਉਂਦੀਆਂ ਵਾ ਵਧੀਆ-ਵਧੀਆ ਮਤਲਬ ਕਿ ਬੋਲੀਆਂ ਤੇ ਨਾ ਨੱਚਦੀਆਂ।
ਠੀਕ ਹੈ।
ਹਾਂਜੀ, ਨਾਨਕੇ- ਦਾਦਕੇ ਇੱਕ-ਦੂਜੇ ਨਾ ਕਰਦੇ ਆ ਮੁਕਾਬਲਾ ਡਟ ਕੇ।
ਠੀਕ।
ਬੋਲੀਆਂ 'ਚ
ਹਾਂਜੀ, ਫੇਰ ਹੀ ਮਜ਼ਾ ਆਉਂਦਾ ਜਦੋਂ ਸਾਰੇ-ਜਦੋਂ ਸਾਰੇ ਵਧੀਆ ਇੰਜੋਏ ਕਰ ਪਾਦੀਂਆ ਨਾਲੇ
ਹਾਂਜੀ, ਬੋਲੀਆਂ ਤੇ ਵੀ ਨੱਚਦੇ ਡੀਜੇ ਵਗੈਰਾ ਵੀ ਲੋਂਦੇ ਏ ਨੀ ਵੀ ਕੱਲੇ ਬੋਲੀਆਂ ਤੇ ਡੀਜੇ ਤੇ ਵੀ, ਡੀਜੇ ਵੀ ਚੱਲਦੇ ਆ। ਡੀਜੇਆਂ ਤੇ ਵੀ ਨਾੱਚਦੇ ਫਿਰ ਨਾਨਕੇ, ਦਾਦਕੇ ਸਾਰੇ ਰਾੱਲ-ਮਿਲ ਕੇ ਨਾੱਚਦੇ।
ਹਾਂਜੀ।
ਹੂੰ।
ਫਿਰ ਜ਼ ਜਦੋਂ ਬ ਨਾਨਕਾਮੇਲ ਜਾ ਰੇਆ ਹੁੰਦੈ ਫਿਰ ਓਨਾਂ ਲਈ ਭਾਜੀ, ਵਗੈਰਾ ਦਿੰਦੇ ਆ। ਨਾਨਕੇਆਂ ਲਈ ਸਪੈਸ਼ਲ ਭਾਜੀ ਸਵਾਮੱਣ ਦਿੰਦੇ ਆ ਸਾਡੇ।
ਠੀਕ ਐ।
ਹੂੰ, ਨਾਨਕੇਆਂ ਦੀ ਭਾਜੀ ਸਵਾਮੱਣ ਦੇਨੀ-ਦੇਨੀ ਆ। ਕੁੜੀ ਆਲੇਆਂ ਦਾ ਹੋਵੇ ਪੈਲਾ ਵੇਆ ਯਾ ਮੁੰਡੇ ਆਲੇਆਂ ਦਾ ਹੋਵੇ। ਨਨਕੀ ਸਵਾਮਾੱਣ ਭਾਜੀ। ਹਾਂਜੀ, ਇੱਦਾਂ ਈ ਕਾਰਦੇ ਸਵਾਮੱਨ ਭਾਜੀ।
ਠੀਕ ਐ, ਹਾਂਜੀ ਓਨਾਂ ਦੇ ਤਾਂ ਬੜੇ ਫਾਕਸ਼ਨ ਬਾੱਨ ਜਾਂਦੇ ਆ। ਮੈਰਿਜ਼ ਚ ਉ ਵੀ ਸਾਰੇ ਫਕਸ਼ਨ ਆਏਆ ਵੀ ਏਕ-ਏਕ ਦੇਨ ਰੱਖੇ ਹੁੰਦੇ ਆ। ਤੇ ਬੋਹਤ ਇੰਜਵਾਏ ਹੁੰਦਾ।
ਹਾਂਜੀ।
ਹੋਰ?
ਹੋਰ ਬੱਸ ਵਦੀਆ ਠੀਕ-ਠਾਕ, ਤੂਸੀ ਦੱਸੋ?
ਠੀਕ ਐ, ਹਾਂਜੀ ਹੁਣ ਵੇ ਵੀ ਸੌਣ ਆ ਗੇਆਏ ਅਸੀ ਵੀ ਬਾੱਸ, ਮੈਂਦੀ ਵਗੈਰਾ ਲਾਉਂਨੇ ਆਂ ਹੁਨ ਕਿੱਦਾ ਪੌਨ ਚਾਵਾਂਗੇ ਦੋ-ਤੈਨ ਦਿਨਾਂ ਤੱਕ ਸ਼ੁਰੂ ਹੋਜੂਗਾ। ਸਾਰੇ ਉੱਥੇ ਗਿੱਦਾ ਪੌਨ ਜਾਏਆ ਕਰਾਂਗੇ ਕੱਠੇ ਹੋ ਕੇ।
ਹਾਂਜੀ। ਫਿਰ ਪੰਜਾਬੀ ਸੂਟ ਪਾ ਕੇ ਜਾਂਦੇ ਸੌਣ ਦੇ ਮ੍ਹੀਨੇ ਚ।
ਹਾਂਜੀ, ਪੰਜਾਬੀ ਸਾਰਾ ਤੇ, ਓ ਲੁੱਕਅਪ ਰਾਖਦੇ ਆਂ। ਪਰਾਂਦੇ ਪੌਂਦੇ ਆ, ਪਜਾਬੀ ਸੂਟ, ਜੁੱਤੀ ਪਜਾਬੀ
ਹਾਂਜੀ, ਪੂਰਾ ਮੁਟਿਆਰਾ ਐਨ ਟੌਰ ਕਾੱਡਕੇ ਜਾਂਦਨਾ।
ਜੀ ਸਾਡੇ ਵੀ ਏਥੇ ਰੋਜ ਵੈਸੇ ਜਾਂਦੇ ਆ। ਪਰ ਏੱਕ ਦੇਨ ਬੌਤ ਮਤਲਬ ਸਾਰੇ ਮਤਲਬ ਓਦਨ ਸੱਦੇਆ ਜਾਂਦੈ ਸਾਰੇ ਪੈਂਡ ਨੂੰ। ਫਿਰ ਉਦਨ ਸਾਰੇ ਬੁੜੀਆਂ ਹੁੰਦੀਆਂ, ਕੁੜੀਆਂ ਹੁੰਦੀਆਂ ਏ, ਤੇਆਰ ਹੋ ਤੇ ਬੁਨ ਡੀਜੇ ਵਗੈਰਾ ਲੌਂਦੇ ਓਦਨ ਤਾਂ, ਨਾਲੇ ਖਾਣ-ਪੀਨ ਦਾ ਰਾੱਖਦੇ ਸਾਰਾ। ਤੇ ਓਦਨ ਬੌਅ ਵਦੀਆ ਉਥੇ ਮਨੌਂਦੇ ਆ, ਤੀਆ ਦਾ ਫਕਸ਼ਨ।
ਹੰਜੀ ਓ ਜਿਵੇਂ ਕਿਤੀਆਂ, ਹੂੰ ਦਾ ਤਿਓਰ ਜਿੱਦਨ ਖ਼ਤਮ ਹੁੰਦੈ ਨੇ, ਐਂਡ ਆਲੇ ਦਿਨ ਸਾਡੇ ਵੀ ਬਾਲੋ ਪੜਦੇ ਆ।
ਠੀਕ ਐ।
ਹਾਂ ਬੱਲੋ ਫਿਰ ਉਸ ਦਿਨ ਪੂੜੀਆਂ-ਛੋਲੇਆਂ ਦਾ ਲੰਗਰ ਚਲਦਾ ਵਾ।
ਛਾਂ ਨਾਲ ਠੰਡੀਆ ਸ਼ਬੀਲਾਂ ਲਾਈਆਂ ਹੁੰਦੀਆਂ ਏਂ, ਗਰਮੀ ਵੀ ਬੌਤ ਹੁੰਦੀ ਐ ਨਾ।
ਗਰਮੀ ਵੀ ਬੌਤ ਹੁੰਦੀ ਏ।
ਹਾਂਜੀ, ਆਂਏਂਆ ਮੀਂ-ਮੂੰ ਪੈ ਜੇ ਤਾ ਚਲੋ ਸਈ ਰੈਂਦੈਅ ਮੌਸਮ ਫੇਰ।
ਹਾਂਜੀ, ਮੀਂ ਵੈਸੇ ਪੈ ਵੀ ਜਾਂਦਾ ਸੌ ਸੌਣ ਦੇ ਮੀਨੇ ਚ, ਹਾਂਜੀ। ਵਧੀਆ।
ਹਾਂਜੀ।
ਫੇਰ ਸ਼ੌਣ ਦੇ ਮੀਂਨੇ ਚ ਗਾਂਅ ਫੇਰ ਉਦੂ ਬਾਦ ਚ ਰੱਖੜੀ ਵਗੈਰਾ ਆ ਜਾਂਦੀ ਐ। ਵਿਰੇ ਕੁੜੀਆਂ ਕਰਾਂ ਦਿਆਂ ਕਰ ਦੀ ਕੁੜੀ ਰੱਖੜੀ ਲੈ ਕੇ ਆਉਂਦੀ ਪਾਈਂਆਂ ਵਾਸਤੇ
ਹਾਂਜੀ, ਸਾਰੇ ਤਿਓਰ ਈ ਬੌਅ ਵਧੀਆ ਮਨਾਏ ਜਾਂਦੇ ਆ
ਹਾਂਜੀ, ਏ ਰੱਖੜੀ ਇੱਕ ਪੈਣ- ਪਰਾ ਦੇ ਪਿਆਰ ਜਿਆ ਜਤੌਂਦੀ ਆ
ਹਾਂਜੀ।
ਤਾਗ੍ਗਾ।
ਹਾਂਜੀ, ਕਰੇ ਤਾ ਅ ਕਈ ਤਾ ਕਰੇ ਤਿਆਰ ਕਰਕੇ ਲਿਅਉਂਦੇ ਆ ਕਈ ਬਜ਼ਾਰੋਂ ਲੈ ਆਉਂਦੇ ਆ। ਕਈ ਹੋਂਅ ਬੌਤੀ ਮਤਲਬ ਦਿਨਾਂ ਤ ਤਿਆਰੀਆਂ ਕਰਦੇ ਆ ਕਰੇ ਬਣੌਣ ਲੱਗ ਜਾਦੇਂ ਰੱਖੜੀਆਂ।
ਹਾਂਜੀ -ਹਾਂਜ ਅੱਸੀ ਵੀ ਸਾਡੀ ਵੀ ਗੁਡੀਆ ਕਰੇ ਬਣਾਉਦੀ ਬ੍ਰੈਸਲੇਟ ਵੀ ਬਣਾਉਂਦੀ ਐ ਫੇਰ ਰੱਖੜੀ ਵੀ ਬਣਾ ਲੈਂਦੀ ਐ, ਬੋਹ ਵਧੀਆ ਤਿਆਰ ਕਰਲੀ, ਹਾਂਜੀ।
ਮਤਲਬ ਬੰਦਾ ਕੁਛ ਨਵਾਂ ਸਿੱਖਦਾ ਏ। ਕਰੇ ਜੇ ਬਣਾਉਦੇ ਆ ਤਾਂ ਨਾਲੇ ਜਵਾਕਾਂ ਲਈ ਵਧੀਆ ਚੀਜ਼ ਏ। ਨਵੀਂ ਤੋਂ ਨਵੀਂ ਚੀਜ਼ ਸਿੱਖਣ ਨੂੰ ਮਿਲਦੀ ਉਹਨਾਂ ਨੂੰ
ਹਾਂਜੀ-ਹਾਂਜੀ।
ਤਾਂ ਚਲੋ ਮਿਲ ਜਾਂਦੀਆਂ ਚੀਜ਼ਾਂ, ਆਹ ਵਧੀਆ ਚੀਜ਼ ਐ ਜਿਹੜੀ ਸਭ ਤੋਂ ਕਰੇ ਵਧੀਆ ਤਿਆਰ ਹੋ ਜਾਵੇ।
ਜਿਹੜੀ ਆਪਾਂ ਰੱਖੜੀ ਕਰੇ ਬਣਾਉਨੇ ਉਹ ਚ, ਅਲੱਗ ਹੀ ਪਿਆਰ ਨਜ਼ਰ ਆਉਂ
ਹਾਂਜੀ, ਇਹ ਤਾਂ ਹੈ।
ਤੇ ਮਿਹਨਤ ਕੀਤੀ ਹੁੰਦੀ ਆ।
ਹਾਂਜੀ।
ਬਜ਼ਾਰੋਂ ਤਾਂ ਹਰੇਕ ਚੀਜ਼ ਮਿਲ ਜਾਂਦੀ ਆ। ਜਿਹੜੀ ਕਰੇ ਤਿਆਰ ਕਰਨ ਉਹ ਉਹਦਾ ਵੱਖਰਾ ਹੀ ਨਜ਼ਾਰਾ
ਹਾਂਜੀ, ਚਲੋ ਠੀਕ ਐ ਜੀ, ਠੀਕ ਐ ਦੀਦੀ ਜੀ ਓਕੇ ਬਾਏ।
ਠੀਕ ਐ ਜੀ, ਓਕੇ ਬਾਏ।